ਹੈਲੋ।
ਹਾਂਜੀ, ਪਾਜੀ ਕਿਵੇਂ ਔਂ? ਕੀ ਕਰ ਰਹੇ ਓ? ਅੱਛਾ, ਕੀ ਖਾ ਰਹੇ ਓ? ਅੱਛਾ ਜੀ, ਰਾਜਮਾ ਚੋਲ ਖਾ ਰੇ ਓ। ਕੁੱਛ ਹੋਰ, ਕੀ ਕਰੋਗੇ ਅੱਜ?
ਔਰ ਸੁਨਾਓ! ਤੁਸੀ ਕੀ ਘਰੇ ਕਰਦੇ ਹੋ?
ਟੀ ਵੀ ਵੇਖਣ ਡਿਆ ਜੇ। ਹਾਂਜੀ-ਹਾਂਜੀ! ਸੀਰੀਅਲ ਕਿਹੜਾ ਲਾਇਆ ਦਾ?
ਦੇਦਿਓ
ਸ਼ਰੀ ਹਲਕਾ
ਅੱਛਾ!
ਤੁਸੀ ਕੀ ਕਰਦੇ ਪਏ ਹੋ?
ਮੈਂ ਖਾਣਾ ਖਾ ਰਿਹਾਂ ਹਜੇ।
ਅੱਛਾ ਜੀ! ਹੋਰ ਦੱਸੋ ਕੋਈ ਗੱਲ।
ਹੋਰ ਕੁਛ ਨੀ, ਠੀਕ ਠਾਕ ਹੀ ਹਾਂ।
ਹਾਂਜੀ!
ਠੀਕ ਠਾਕ ਹੀ ਹਾਂ।
ਅੱਛਾ! ਹੋਰ, ਘੁੰਮਨ ਘਮਨ ਗਏ ਸੀ ਕਿਤੇ?
ਹਾਂਜੀ!
ਘੁੰਮਣ ਘੁੰਮਣ ਗਏ ਸੀ ਕਿਧਰ?
ਹਾਂਜੀ!
ਹਾਂਜੀ! ਵੈਸ਼ਨੋ ਦੇਵੀ, ਅੱਛਾ! ਸੁਨਾਓ ਕੋਈ ਕਿੱਸਾ ਵੈਸ਼ਨੋ ਦੇਵੀ ਮਾਤਾ ਦਾ। ਵੈਸ਼ਨੋ ਮਾਤਾ ਦਾ ਕਿੱਸਾ ਸੁਨਾਓ ਵੈਸ਼ਨੋ ਮਾਤਾ ਕੋਈ ਯਾਦਗਾਰ ਕਿੱਸਾ ਸੁਨਾਓ।
ਤੇ ਬੜੀ ਕੈੜ ਆ ਉੱਥੇ। ਮੈਂ ਤੇ ਮੇਰਾ ਭਰਾ ਗੁੰਮ ਗਏ ਸੀ। ਫੇਰ ਮੈਂ ਤੇ ਮੇਰਾ ਭਰਾ ਬੜਾ ਹੀ ਗੁੰਮ ਗਏ। ਤੇ ਆਪਣੇ ਪਰਿਵਾਰ ਤੋ ਅਸੀ ਪਹਿਲੀ ਵਾਰੀ ਗਏ ਸੀਗੇ ਨਾ। ਤੇ ਫਿਰ ਮਸਾ ਜਾ ਕੇ ਅਸੀ ਲੱਭੇ। ਤੇ ਫਿਰ ਦਰਸ਼ਨ ਕੀਤੇ। ਫੇਰ ਆਏ ਅਸੀ।
ਅੱਛਾ! ਹੋਰ?
ਤੁਸੀ ਵੀ ਦੱਸੋ, ਪਾਰਕ ਪੂਰਕ ਜਾਂਦੇ ਹੋ ਸ਼ਾਮੀ?
ਹਾਂਜੀ ਪਾਰਕ ਪੂਰਕ
ਤੇ ਜਾਂਦੇ ਹੋ ਸ਼ਾਮੀ?
ਚੱਲ ਜਾਈਦਾ ਜੀ ਕਦੀ-ਕਦੀ। ਜਿੰਮ ਤਾਂ ਜੀ ਰੋਜ਼ ਜਾਈਦਾ। ਅੱਜ ਜਾਣਾ ਸੋਮਵਾਰ ਹੈ
ਅੱਛਾ, ਤੁਸੀ ਕੀ ਖਾਧਾ ਰੋਟੀ ਚ ਫਿਰ?
ਖਾਏ ਜੀ ਉਬਲੇ ਅੰਡੇ।
ਰਾਤੀ ਆਓਗੇ?
ਰਾਤੀ ਦੇਖ ਲਾਂਗੇ ਜੀ, ਜੋ ਮਨ ਕੀਤਾ। ਮੁਰਗਾ ਮਰਗਾ ਖਾ ਲਾਂਗੇ। ਤੁਸੀ ਕੀ ਖਾਓਗੇ?
ਮੈਂ ਜੀ ਰਾਤੀ ਛੋਲੇ ਚੋਲ।
ਅੱਛਾ! ਛੋਲੇ ਚੋਲ, ਹੋਰ ਨੀ ਖਾਧਾ ਕੁਛ?
ਹੋਰ ਇੰਨਾ ਕੁਛ ਨੀ ਖਾਧਾਜੇ ਬਸ ਰੋਟੀ ਖਾ ਲਿਆ ਰਾਜਮਾਂ ਚੌਲ ਖਾ ਰਿਹਾ
ਹਿਮਾਚਲ ਹਮੁਚਲ ਜਾਂਦੇ ਓ
ਅੰਦਰ ਹਿਮਾਚਲ ਗਏ ਦੇ ਆ
ਚਲੋ ਜਿਹਦੇ ਕੋਲ ਜਿੰਨੀ ਰਹੇ ਕਦੀ
ਨਈ ਪੂਰਾ ਪਰਿਵਾਰ ਨਾਲ ਐ
ਹਾਂਜੀ ਪੂਰਾ ਪਰਿਵਾਰ ਜਾਂਦਾ ਨਾਲ ਕੀ ਕੀ ਕੀਤਾ ਲਓ ਜੀ ਦੇਖਾ ਨਾ ਕਿਹੜੇ ਕਿਹੜੇ ਜਾਨਵਰ ਕਿਹੜੇ ਕਿਹੜੇ ਜਾਨਵਰ ਰਖੇ ਗਏ
ਅਈ ਜਾਨਵਰ ਜਿਹੜਾ ਰੱਖਦਾ ਅਸੀ ਇੱਕ ਕੁੱਤੀ ਰੱਖੀ ਜੀ ਪਮਬੀਰੀਅਨ
ਅੱਛਾ ਅਸੀਂ ਵੀ ਕੁੱਥੀ ਰੱਖੀ ਦੀ ਏ ਹਾਂਜੀ ਮੁਕਤਾ ਹਾਂਜੀ ਬੜਾ ਬੋਲਦੀ ਜੀ ਬੋਹਤ ਜ਼ਾਦਾ ਉਸ ਦਿਨ ਬਗ ਬਗ ਕਰਦੀ ਰਹਿੰਦੀ ਹੈ ਅੱਛਾ ਸਵਿਟੀ ਬਾਰੇ ਦੱਸੋ ਕੀ ਖਾਂਦੀ ਹੈ ਕੀ ਕਰਦੀ ਏ ਸਵੀਟੀ ਬਾਰੇ ਦਸੋ ਕੀ ਖਾਂਦੀ ਹੈ ਕੀ ਕਰਦੀ ਐ ਸ
ਹ
ਉਹ ਜਾਵਾ ਦਿਖਾਏ
ਜ਼ਾਦਾ ਤੇ ਰੋਟੀ ਨੀ ਖਾਂਦੀ ਜਿਆਦਾ ਕੁਝ ਖਾਂਦੀ ਨੀ ਆ ਬਸ ਆਂਡੇ ਖਾ ਲਈ ਰਾਤੀ ਰੋਟੀ ਖਾਂਦੀ ਨੀ ਉਹ ਉਹਨੂੰ ਤੇ ਰੋਟੀ ਦਓ ਅਧਾ ਦਿਨ ਸੁੱਤੀ ਰਹਿੰਦੀ ਆ
ਅੱਛਾ
ਤੁਸੀ ਬੜਾ ਜੀ
ਅੱਛਾ ਹੋਰ ਕਦੀ ਐਰੋਪਲੈਨ 'ਚ ਬੈਠੇ ਹੋ
ਹਾਂਜੀ
ਕਦੀ ਐਰੋਪਲੈਣ 'ਚ ਬੈਠੇ ਹੋ
ਨਾ ਐਰੋਪਲੇਨ 'ਚ ਕਦੀ ਨੀਂ ਬੈਠਾ ਮੈ
ਜਾਆ ਕਰੋ ਐਰੋਪਲੇਨ ਅੰਦਰ ਬਾਹਰ ਆਇਆ ਕਰੋ ਐਰੋਪਲੇਨ 'ਚ ਹੀ ਮਜ਼ਾ ਆਏਗਾ ਨਹੀਂ ਇਕ ਵਾਰੀ ਗਿਆ ਸੀ
ਹ
ਐਰੋਪਲੇਨ ਦਾ ਪੱਖਾ ਖਰਾਬ ਹੋ ਗਿਆ ਹੀ
ਕਿੱਥੇ ਗਏ ਜੇ
ਅਸਮਾਨ 'ਚ
ਨਈ ਅਸਮਾਨ 'ਚ ਤੇ ਗਏ ਗੇ ਸ਼ਹਿਰ ਕਿਹੜੇ ਗਏ ਜੇ
ਹਾਂਜੀ
ਕਿਹੜੇ ਸ਼ਹਿਰ ਗਏ ਜੇ
ਪਤਾ ਨੀ ਇੱਥੇ ਹੀ ਗਏ ਸੀ ਦਿੱਲੀ ਅੰਮ੍ਰਿਤਸਰ ਤੋਂ ਦਿੱਲੀ ਗਏ ਸੀ
ਅੱਛਾ ਰਹਿੰਦੇ ਕਿਥੇ
ਪਠਾਨਕੋਟ ਜੀ, ਤੁਸੀਂ ਕਿੱਥੇ ਰਹਿੰਦੇ ਹੋ
ਅਸੀਂ ਅੰਮ੍ਰਿਤਸਰ ਰਹਿੰਨੇ ਆਂ
ਹਾਂਜੀ
ਅਸੀਂ ਅੰਮ੍ਰਿਤਸਰ ਰੈਨੇ ਆ
ਅੰਬਰਸਰ ਕਿੱਥੇ ਕਰਕੇ
ਅੰਬਰਸਰ ਉੱਧਰ ਹੈਗਾ ਸਰੋਜਨੀ ਨਗਰ ਆ ਬੜਾ ਵੱਡਾ ਮੇਲਾ ਲੱਗਦਾ ਉੱਥੇ ਹਰ ਸਾਲ
ਅ ਅੱਛਾ ਜੀ
ਹਾਡਾ ਨਾਲੇ ਕੱਪੜਿਆਂ ਦਾ ਕੰਮ ਏ, ਜੀਤੂ ਗਾਈਟ ਸਟੋਰ ਵੀ ਏ ਸਾਡਾ
ਅੱਛਾ ਦਸੋ ਕੁਛ ਆਪਣੇ ਕੰਮਾਂ ਬਾਰੇ?
ਐਟਮਾ ਊਟਮਾ ਹਾਡੇ ਕੋਲ ਦੇਖੋ ਜੀ ਇੱਕ ਤਾਂ ਆਈ ਲੋ ਲੋਹੜੀ ਲਾਗੇ ਆਉਂਣ ਲੱਗਦੀ ਹੈ ਨਾ ਅੰਮਬਰਤਸਰ ਧਮਾਕੇ ਪੈਣ ਦੇ ਤਾਂ ਹੀ ਗੁੱਢਿਆਂ ਦੀ ਦੁਕਾਨ ਵੀ ਖੋਲੀ ਦੀ ਆ, ਸ਼ੋਪਿੰਗ ਸ਼ੂਪੀਂਗ ਫੀਕਿੰਗ ਕਰਨਾ ਨਾ ਉਹ ਇੱਕ ਨੰਬਰ, ਧਾਗਾ ਡੋਰ ਆ ਬਿਲਕੁਲ, ਬਿਲਕੁਲ ਚਾਈਨੀਜ਼ ਡੋਰ ਨੀ ਵਰਤਦੇ ਆ ਜੀ।
ਅੱਛਾ, ਕੀ ਨਾਮ ਆ ਦੁਕਾਨ ਦਾ?
ਨਾਮ ਦਾ ਦੁਕਾਨ ਹੈ, ਕਨੀ ਵਰਮਾ ਕਈਟ ਸਟੋਰ।
ਅੱਛਾ ਜੀ। ਹੋਰ ਦੱਸੋ, ਹੋਰ ਕੀ ਖੋਲਿਆ? ਹੋਰ ਕੀ ਖੋਲੇ ਦਾ?
ਹੋਰ ਦੱਸਿਆ ਤੇ ਹੈ ਭਾਈ, ਇੱਕ ਕੱਪੜਿਆਂ ਦੀ ਦੁਕਾਨ ਹੈ।
ਅੱਛਾ, ਵੀਡੀਓ ਗੇਮ ਗੂਮ ਖੇਡਦੇ ਹੋ?
ਵੀਡੀਓ ਜੇ ਗੇਮ ਤੇ ਮੈਂ ਜ਼ਿਆਦਾ ਨੀ ਖੇਡਦਾ, ਬਸ ਪਬਜੀ ਖੇਡ ਲੈਂਦਾ।
ਓੱਦੇ 'ਚ ਕੀ ਕਰਨਾ ਹੁੰਦਾ?
ਉਹ ਤੁਹਾਨੂੰ ਪਬਜੀ ਦੇ ਬਾਰੇ ਨੀ ਪਤਾ, ਇੰਨੀ ਖ਼ਤਰਨਾਕ ਗੇਮ ਹੈਗੀ ਉਹ।
ਨਹੀਂ ਜੀ, ਅਸੀਂ ਕਦੀ ਖੇਡੀ ਨਹੀਂ।
ਦੇਖੋ ਖੇਡਿਆ ਕਰੋ, ਬੜੀ ਵਧੀਆ ਗੇਮ ਜੇ।
ਅੱਛਾ ਜੀ, ਤੁਸੀਂ ਖੇਡਦੇ ਹੋ? ਤੁਕਿ ਖੇਡਦੇ ਰਹਿੰਦੇ, ਮੇਰੇ ਹਿਸਾਬ ਨਾਲ?
ਹੈਂ?
ਮੈਂ ਕਿਹਾ ਤੁਸੀ ਖੇਡਦੇ ਰਹਿੰਦੇ ਹੋ, ਮੇਰੇ ਹਿਸਾਬ ਨਾਲ?
ਦੇਖੋ ਮੈਂ ਖੇਡਦਾ ਈ ਆ, ਪਰ ਜਿਆਦਾ ਨਹੀਂ ਖੇਡਦਾ। ਲੱਤ ਲੱਗ ਜਾਂਦੀ ਜੀ, ਗੇਮ ਦੀ।
ਅੱਛਾ, ਹੋਰ ਚਟਨੀ ਚਟਨੀ- ਚਟਨੀ ਖਾਂਦੇ, ਚਟਨੀ ਚੁਟਨੀ।
ਹਾਂਜੀ, ਚਟਨੀ? ਖਾ ਲੈਦੇ ਆ, ਪੁਦੀਨੇ ਦੀ ਬਣਾਉਂਦੀ ਆ ਮੇਰੀ ਮਾਂ।
ਅੱਛਾ, ਹੁਣ ਕੀ ਖਾਓਗੇ?
ਖਾਂਦੇ ਹੋਗੇ, ਕੇ ਵੈਜੀਟੇਰੀਅਨ ਹੋ? ਦੋ 'ਚ, ਦੋਨੋ ਚੀਜ਼ਾਂ ਖਾ ਲੈਂਦੇ ਉਹ‌?
ਹੋਰ, ਚੀਜ਼ਾਂ ਸ ਨੋਨ ਵੈਜ ਖਾਓਗੇ, ਕਿ ਵੈਜ ਖਾਓਗੇ?
ਮੈਂ ਜੀ ਵੈਜ ਹੀ ਆ ਪੁਰਾ, ਨੋਨ ਵੈਜ ਮੈਂ ਹੱਥੋਂ ਵੀ ਨਹੀ ਲਾਂਦਾ। ।
ਅੱਛਾ ਜੀ, ਹੁਣੇ ਕੀ ਖਾਧਾ?
ਹੁਣੇ, ਹੁਣੇ ਦੱਸਿਆ ਤੇ ਹੈ ਭਾਈ ਰਾਜਮਾਂ ਚੌਲ।
ਅੱਛਾ ਜੀ, ਲੱਸੀ ਲੁੱਸੀ ਪੀ ਲੈਂਦੇ ਹੋ?
ਲੱਸੀ ਲੁੱਸੀ, ਬਾਦਾਮ ਮਿਲਕ ਕੇਸਰ, ਬਦਾਮ ਸਭ ਪੀ ਲਦੇ ਆ।
ਤੇ ਔਨਲਾਈਨ ਸ਼ੋਪਿੰਗ ਕਰਦੇ ਹੋ, ਕਿ ਔਫਲਾਈਨ?
ਮੈਂ ਜੀ ਔਨਲਾਈਨ, ਤੇ ਔਫਲਾਈਨ ਦੋਨੋਂ ਹੀ ਕਰਦਾ। ਤੁਸੀ ਦੱਸੋ, ਤੁਹਾਡੇ ਕੋ ਫੋਨ ਕਿਹੜਾ? । ਅੱਛਾ ਜੀ, ਮੇਰੇ ਕੋਲ ਹੀ ਸੈਮਸੰਗ ਹੈ ਐਸ ਟਵੰਟੀ ਅਲਟਰਾ।
ਕਿਹੜਾ ਫੋਨ ਤੁਹਾਡੇ ਕੋ?
ਸ਼ੈਸੰਗ ਐਸ ਟਵੈਂਟੀ ਅਲਟਰਾ।
ਵਾਹ ਜੀ ਵਾਹ, ਬੜਾ ਵਧੀਆ ਸੈਟ ਹੈ। ਹੋਰ, ਸੁਪਰ ਹੀਰੋ ਵਾਲੀ ਫਿਲਮਾ ਵੇਖਦੇ ਹੋ?
ਉਹਨਾਂ ਗਿਫਟ ਮਿਲੇ ਦਾ ਫੋਨ।
ਅੱਛਾ।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
ਕੀ, ਇੱਕ ਫੋਨ ਦੇ ਕੀ ਫੀਚਰ ਐ, ਕੀ-ਕੀ ਕਰਦੇ ਫੋਨ ਚੋ
ਫੋਨ ਭਾਈ ਕੈਮਰਾ ਦੀ, ਕੁਆਲਿਟੀ ਇੱਕ ਨੰਬਰ ਹੈ। ਫੋਟੋ ਖਿੱਚੋ ਹਰ ਇੱਕ ਗੇਮ ਸਮੂਥ ਚੱਲਦੀ ਬਿਲਕੁਲ, ਪਤਲਾ ਫੋਨ ਹੈ, ਜੇਬ ਚ ਬਿਲਕੁਲ ਆਰਾਮ ਨਾਲ ਆਏ ਗਾ
ਅੱਛਾ।
ਜ਼ੂਮ ਵੀ ਪੂਰਾ, ਹੰਡਰਡ ਐਕਸਟ
ਅੱਛਾ, ਤੁਹਾਨੂੰ ਸਬਜ਼ੀ ਕਿਹੜੀ ਪਸੰਦ ਐ?
ਸਬਜ਼ੀ, ਮੈਨੂੰ ਤੇ ਵੈਸ ਜ਼ਿਆਦਾ ਪਸੰਦ ਨਹੀਂ ਹੈ।
ਸਭ ਤੋਂ ਜ਼ਿਆਦਾ ਪਸੰਦ, ਲੱਗਦੀ ਐ ਦਾਲ ਤੜਕਾ ਅੱਛਾ, ਮੈਨੂੰ ਗਾਜਰਾਂ ਗੁਜਰਾਂ ਬੜੀਆਂ ਤਾਂ ਮੈਨੂੰ ਗਾਜਰਾਂ ਵਧੀਆ ਪਸੰਦ ਨੇ ਅੱਛਾ ਹਾਂਜੀ-ਹਾਂਜੀ ਆਪਾ ਨੁੰ ਹੁਣ ਵੀ ਨਾ, ਆੳਣਾ ਹੁਣ ਸਿਆਲਾ ਚ ਆਏਗਾ
ਅੱਛਾ, ਸਰਦੀਆਂ ਚ ਬਣਦਾ ਤੁਹਾਡੇ ਘਰ ਗਾਜਰ ਦਾ ਹਲਵਾ
ਹਾਂਜੀ
ਸਰਦੀਆਂ ਚ ਬਣਦਾ, ਤੁਹਾਡੇ ਘਰ ਗਾਜਰ ਦਾ ਹਲਵਾ?
ਹਾਂਜੀ ਬਣ ਜਾਂਦਾ ਕਦੀ-ਕਦੀ
ਅੱਛਾ।
ਨਈ ਹੁੰਦੀਆਂ ਗਾਜਰਾ
ਹਾਂਜੀ, ਮੂਲੀ ਬੜੀ ਮਹਿੰਗੀ ਹੋ ਗਈ ਜੀ, ਗੋਭੀ ਸੌ ਰੁਪਏ ਕਿੱਲੋ ਚੱਲ ਗਈ ਆ
ਅੱਛਾ ਜੀ, ਤੁਹਾਡੇ ਘਰ ਕਿੰਨੇ, ਆ ਜੀ ਏ?
ਮੇਰੇ ਘਰ ਜੀ, ਨੌ ਜੀ ਆ, ਪੰਜ ਭੈਣ ਭਰਾ ਏ
ਤੁਸੀਂ ਦੱਸੋ, ਪਾਣੀ- ਪੂਣੀ ਪੀਂਦੇ ਹੋ ਦਿਨ ਚ? ਪਾਣੀ -ਪੂਣੀ ਕਿੰਨਾ ਪੀਂਦੇ ਹੋ, ਦਿਨ ਚ
ਲੀਟਰ-ਦੋ ਲੀਟਰ ਤੁਸੀਂ ਕਿੰਨਾ ਪੀਂਦੇ ਹੋ?
ਮੈਂ ਜੀ ਜਿਆਦਾ ਤੇ ਪੀਂਦਾ ਨਈ, ਪਰ ਦੋ ਲੀਟਰ ਪੀ ਲੈਦਾ ਵੱਧ ਤੋਂ ਵੱਧ ਦਿਨ ਦਾ
ਜਿਆਦਾ ਪਿਆ ਕਰੋ, ਇੰਨਾ ਪਾਣੀ ਕੀ ਬਣਦਾ, ਜਿਆਦਾ ਪਾਣੀ ਪੀਓ ਕਰੋ
ਹਾਂਜੀ, ਵੈਸ ਪਾਣੀ ਤਾਂ ਸਹੀ ਹੁੰਦਾ ਸ਼ਰੀਰ ਆਸਤੇ
ਅੱਛਾ, ਹੋਰ ਫਲ -ਫੁੱਲ ਖਾਂਦੇ ਔ ਜੀ
ਫਲ ਫੁੱਲ ਜੀ ਰੋਜ਼ ਸ਼ੇਕ ਪੀਦੇ, ਜਿੰਮ ਜਾਂਨੇ ਆ ਘਰ ਫੇਰ, ਸ਼ੇਕ ਪੀ ਦਾ
ਅੱਛਾ, ਹੋਰ ਦੱਸੋ?
ਹੋਰ ਦਸੋ, ਤੁਸੀ ਜਾਂਦੇ ਹੋ ਜਿਮ ਜੁਮ?
ਜਾਨੇ ਹਾਂ ਜੀ, ਜਾਂਨੇ ਆ ਰੋਜ਼ ਦੱਸਿਆ ਤੁਸੀਂ ਰੋਜ਼ ਜਾਂਨੇ ਆ ਇਸ ਆਰੀ, ਕਿੱਥੇ ਗਏ? ਇਸ ਆਰੀ ਤੁਹੀ ਜਨਵਰੀ ਮਹੀਨੇ, ਕਿੱਥੇ ਗਏ ਸੀ। ਜਨਵਰੀ ਮਹੀਨੇ ਕਿਥੇੱ ਹ
ਅੱਛਾ-ਅੱਛਾ
ਕਿੱਥੇ ਗਏ ਈ
ਬਾਈ ਜਨਵਰੀ, ਮਹੀਨੇ ਕਿੱਥੇ ਗਏ ਸੀ?
ਹਾਂਜੀ-ਹਾਂਜੀ
ਨਵੇਂ ਸਾਲ ਤੇ-ਤੇ ਵੈਸੇ ਹੀ ਕਿਤੇ ਜਾਂਦੇ ਨਈ, ਨਵਾਂ ਸਾਲ ਹੀ ਪਤੰਗਾ ੳਡਾਂਨੇ ਆ, ਇੱਥੇ ਬੜਾ ਖ਼ਤਰਨਾਕ ਮਾਹੋਲ ਹੁੰਦਾ, ਬਾਹਰ ਹਾਡੇ ਜਨਵਰੀ ਨੂੰ ਇੱਕ ਲੱਗਦਾ ਅੰਮ੍ਰਿਤਸਰ ਬੜਾ ਤਕੜਾ ਮੇਲਾ ਸ਼ਾਮ ਨੂੰ ਜਾਂਨੇ ਆ ਜੀ ਉੱਥੇ। ਆਈਓ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ।
ਕੀ ਨਾਂ ਹੈ ਜੀ ਉਹਦਾ? ਖਰ ਅੱਛਾ।
ਹਾਲ ਲਗਦਾ ਉਹ ਪੈਲੇ ਸਾਲ ਲੱਗਦਾ ਮ ਇੱਥੇ ਸਭ ਤੋਂ ਸਸਤੀਆਂ ਚੀਜ਼ਾਂ ਪੰਜ, ਪੰਜ ਰੁਪਏ ਚੀਜ਼ਾਂ ਸ਼ੁਰੂ ਹੁੰਦੀ
ਅੱਛਾ
ਪੰਜ ਪੰਜ ਰੁਪਏ ਤੋਂ ਚੀਜ਼ਾਂ ਸ਼ੁਰੂ ਹੈ ਕਿੰਨਾ ਕੁਛ ਮਿਲਦਾ ਉੱਥੇ
ਜੇ ਅਸੀਂ ਵੀ ਆਉਣਾ ਚਾਹਵਗੇ ਇੱਰਧਰ
ਪਤੰਗਾ ਪ ਤੁੰਗਾ ਕੇ ਡਾਇ ਆ ਕਰੋ
ਰਾਤ ਪਾਤ ਹੋ
ਚਲੋ ਭਾਈ ਮੈਨੂੰ ਨਾ ਕਿਸੇ ਦਾ ਫੋਨ ਆ ਰਿਹਾ ਮੈਂ ਤੈਨੂੰ ਪੰਜ ਦਸ ਮਿੰਟ ਬਾਦ ਕਰਦਾਂ